ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਹੈਲੋ ਸਤਿ ਸ਼੍ਰੀ ਅਕਾਲ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਹੈਲੋ
ਇੱਕ ਸੈਕਿੰਡ ਹਾਂ ਇੱਕ ਸੈਕਿੰਡ
ਓ
ਹੈਲੋ ਤਾਂ ਉਹ ਨਾ ਪਿੱਛੋਂ ਕੋਈ ਕੋਲ ਆ ਗਈ ਸੀ ਉਹ ਦੋਨੋ ਕੱਠੀ ਚੱਲਣ ਲੱਗ ਗਈ ਆ
ਅੱਛਾ, ਅੱਛਾ
ਹਾਂਜੀ ਹੋਰ ਸੁਣਾਓ ਕਿਦਾਂ?
ਬਸ ਵਧੀਆ ਤੁਸੀਂ ਕੀ ਕਰਦੇ ਵਿੇਹਲੇ
ਅ ਬਸ ਹਾਂਜੀ ਬਸ ਵਹਲੇ ਹੀ ਆ ਹੁਣ ਤੇ
ਅੱਛਾ ਅੱਛਾ ਮੈਂ ਪੁੱਛਣਾ ਸੀ ਕੀ ਤੁਸੀਂ ਜਿਵੇਂ ਹੁਣ ਕ ਕੋਚਿੰਗਸ ਲੈਂਦੇ ਸੀਗੇ ਤੇ ਮਤਲਬ ਉਹਨਾਂ ਦਾ ਕੀ ਸਟਰਕਚਰ ਹੈ ਮਤਲਬ ਕੋਚਿੰਗਸ ਹੁਣ ਹਰ ਇੱਕ ਸਬਜੈਕਟ ਤੁਸੀਂ
ਹਾਂ ਹਰ ਇੱਕ ਸਬਜੈਕਟ ਦੀ ਅਲੱਗ ਹੀ ਲੈਂਦੀ ਜਿਵੇਂ ਮੈਂ ਸਾਰਿਆਂ ਦੀ ਨੀ ਲੈਂਦੀ ਸੀ ਕੋਚਿੰਗ
ਅੱਛਾ
ਹਾਂ ਸਾਰਿਆਂ ਦੀ ਕੋਚਿੰਗ ਨ ਲਤੀ ਸੀ ਜਿਵੇਂ ਮੇਰੇ ਕੋਲ ਮੈਡੀਕਲ ਸੀ ਤੇ ਮੈਂ ਉਹਦੇ ਸਿਰਫ ਫਿਜਿਕਸ ਕੋਚਿੰਗ ਦਿੱਤੀ ਸੀ ਕੈਮਿਸਟਰੀ ਦੀ ਲਿੱਤੀ ਸੀ ਕੋਚਿੰਗ ਪਰ ਫਿਰ ਮੈਂ ਵਿੱਚ ਛੋੜਦੀ ਸੀ ਕਿਉਂਕਿ ਮੈਨੂੰ ਇੰਨੀ ਵਰਚਟ ਲੱਗ ਨਹੀਂ ਰਹੀ ਸੀ ਉਸ ਤੋਂ ਅੱਛਾ ਮੈਂ ਔਨਲਾਈਨ ਕਰ ਰਹੀ ਸੀ ਹਾਂ ਇਸ ਕਰਕੇ ਫਿਜਿਕਸ ਵੀ ਬਹੁਤ ਅੱਛੀ ਸੀ ਫਿਜਿਕ ਦਾ ਟੀਚਰ ਬਹੁਤ ਅੱਛਾ ਸੀ ਤੇ ਫਿਜਿਕਸ ਦੀ ਸੀ ਮਨਰੀ ਹੁੰਦਾ ਵਸ ਤੁਸੀ ਸ ਦੀ ਪੇਟ ਦੇ ਚਾਹੋ ਪ ਸ ਪੇੈਂਟ ਦੇ ਸਕਦੇ ਹੋ
ਅੱਛਾ
ਸਾਲ ਦੀ ਪੇਮੈਂਟ ਦੇ ਸਕਦਾ ਦੇਣਾ ਚਾਹੋ ਵਰਨਾ ਮੰਥਲੀ ਵੀ ਹੁੰਦਾ ਮੰਥਲੀ ਦੇ ਦੋ
ਹਾਂ ਅਤੇ ਮਤਲਬ ਇੱਥੇ ਵੀ ਇੱਦਾਂ ਹੀ ਹੈ ਨਾ ਕਿ ਜਿਵੇਂ ਹੁਣ ਇੱਕ ਤੁਸੀਂ ਜੇ ਮਲਟੀ ਟੀਚਰ ਲੱਭਦੇ ਹੋ ਤਿੰਨ ਸਬਜੈਕਟਸ ਦਾ ਮੇਨ ਅਤੇ ਦੈਨ ਤਾਂ ਤੁਸੀਂ ਇੰਸਟਾਲਮੈਂਟਸ 'ਤੇ ਦੇ ਦਿਉ ਸਾਲ ਦੀ
ਹਾਂ ਇੰਸਟਾਲਮੈਂਟ ਬਸ ਸਹੀ ਹੈ ਕਿ ਮੰਥਲੀ ਇੰਸਟਾਲਮੈਂਟ
ਹਾਂਜੀ, ਤੇ ਮੈਂ ਵੀ ਰੱਖੀ ਹੈ ਨਾ ਮਤਲ ਮਤਲਬ ਬਟ ਮੈਂ ਸਿਰਫ ਲਾਈਕ ਅਕਾਊਂਟਸ ਦੀ ਰੱਖੀ ਹੈ ਹਜੇ। ਤੇ ਇੱਕੋ ਤਾਂ ਮੈਂ, ਘਰੇ ਹੀ ਕਰ ਰਹੀ ਹਾਂ।
ਅੱਛਾ,
ਹਾਂ, ਮਤਲਬ ਯੂਟਿਊਬ ਤੋਂ ਕਰ ਰਹੀ ਹਾਂ ਅੱਛਾ ਟੀਚਰ ਆ ਉਹ ਓਦੋਂ ਤੋਂ ਕਰ ਰਹੀ ਹਾਂ ਤੇ ਬਿਜਨਸ ਤਾਂ ਈਜ਼ੀ ਆ ਮਤਲਬ ਉਹ ਤਾਂ ਮਤਲਬ ਮੈਂ ਓਦਾਂ ਹੀ ਕਰ ਲੈਂਦੀ ਆ ਕੇ। ਸਟੱਡੀਜ਼ ਵਗੈਰਾ ਆਦੀਆਂ ਉਹਦੀਆਂ ਅਤੇ ਉਹਦਾ ਪ੍ਰੈਕਟਿਸ ਉੱਦਾਂ ਹੋ ਜਾਂਦੀ ਹੈ ਤੇ।
ਕਿ ਮੇਰੇ ਤੇ ਜਿਵੇਂ ਵੈਸੇ ਤਾਂ ਮੇਰੇ ਤਿੰਨੋ ਸਬਜੈਕਟ ਦੀ ਟਿਊਸ਼ਨ ਲੈਣ ਲਾਇਕ ਸੀ।
ਹਾਂਜੀ ਨਹੀਂ ਵੈਸੇ ਤੇ ਇਕਨੋਮਿਕਸ ਵੀ ਦੋਦੋ ਬੁੱਕਸ ਨੇ ਨਾ ਦੋ ਸਬਜੈਕਟ ਨੇ ਅਲੱਗ-ਅਲੱਗ ਤੇ ਓਦੀ ਤਾਂ ਰਖਵਾਣੀ ਪੈਂਦੀ ਹੈ ਮਤਲਬ ਸਾਰੇ ਬੱਚੇ ਰੱਖਦੇ ਨੇ ਬਟ ਹਜੇ ਮੈਂ ਨਹੀਂ ਰੱਖੀ ਹੋਈ ਹਜੇ ਮੈਨੂੰ ਇਨਾ ਨੀ ਲੱਗ ਰਿਹਾ।
ਅੱਛਾ-ਅੱਛਾ ਹਾਂ ਨਹੀਂ ਸਹੀ ਹੈ ਜਿੰਨਾ ਮਤਲਬ ਅਗਰ ਨੀਂਡ ਲੱਗੇ ਤਾਂ ਹੀ ਰੱਖੋ ਵਰਨਾ। ਅ ਤੁਹਾਨੂੰ ਈਜੀ ਪੀਜੀ ਲੱਗ ਰਿਹਾ ਕਰਨਾ ਹਾਂ ਦੇਖੋ ਟਿਊਸ਼ਨ ਜਿੰਨਾ ਵੀ ਲੈਲੋ ਹੈ। ਅਤੇ ਉਹ ਟਾਈਮ ਵੇਸਟ ਹੀ,
ਕਿਉਂਕਿ ਪੜ੍ਹਨਾ ਤਾਂ ਖੁਦ ਹੀ ਆ ਭਾਵੇਂ ਉੱਥੇ ਤੇ ਭਾਵੇਂ,
ਹਾਂ ਬਸ ਇਹ ਕੀ ਹੁੰਦਾ ਹੈ ਕਿ ਹਾਂ ਬਸ ਟਿਊਸ਼ਨ ਨਾਲ ਹੁੰਦਾ ਅਸੀਂ ਉੱਥੇ ਜਾਣੇ ਤੇ ਸਾਨੂੰ, ਕ੍ਰਿਸਪ ਵਿੱਚ ਸਟੱਡੀ ਮਟੀਰੀਅਲ ਮਿਲ ਜਾਂਦਾ ਹੈ।
ਹਾਂ ਉਹ ਤਾਂ ਹੈ ਇੱਕ ਟਿਊਟਰ ਹੋਰ ਮਿਲ ਜਾਂਦਾ ਕਿ ਤਾਂ ਕਿ ਸਾਡੇ ਡਾਊਟਸ ਕਲੀਅਰ ਹੋ ਜਾਣ।
ਹਾਂ ਪਰਸਨਲ ਜਿਹਨੂੰ ਕਹਿੰਦੇ ਨਾ ਪਰਸਨਲ ਟਿਊਟਰ ਚ ਹੁੰਦਾ। ਉਹ ਮਿਲ ਜਾਂਦਾ ਕਿ ਆਪਾਂ ਕੁਛ ਵੀ ਡਾਊਟ ਹੋਏ ਇੱਕਦਮ ਕਲੀਅਰ ਕਰ ਸਕਦੇ ਆ ਹਾਂ ਉਹ ਸਾਨੂੰ ਕੀ ਹੁੰਦਾ ਸਕੂਲ ਵਿੱਚ ਤਾਂ ਕੁਛ ਪੜ੍ਹਾਇਆ ਜਾਂਦਾ ਹੈ ਨੀ ਇਹਨਾ ਚ
ਯਾਰ ਸਕੂਲ ਚ ਕੋਈ ਧਿਆਨ ਨਹੀਂ ਦਿੰਦਾ ਇੰਨਾ ਕਿਉਂਕਿ ਪਲੱਸ ਟੂ ਹੈ ਪਲੱਸ ਟੂ ਸੀਨੀਅਰ ਸਕੂਲ, ਹੁੰਦੇ ਆ ਤੇ ਕੋਈ ਇਨਾ ਧਿਆਨ ਨਹੀਂ ਦਿੰਦਾ। ਭਾਵੇਂ ਉਹ ਸੀ ਬੀ ਐਸ ਈ ਹੋਏ ਤੇ ਭਾਵੇਂ ਜੋ ਮਰਜੀ ਹੋਏ ਬਟ ਇਹਨਾਂ ਕੋਈ ਧਿਆਨ ਨਹੀਂ ਦਿੰਦਾ।
ਉਹੀ ਇੰਨਾ ਕੋਈ ਧਿਆਨ ਨੀ ਤੇ ਇਸ ਕਰਕੇ ਹੀ ਟਿਊਸ਼ਨ ਸਾਰੇ ਬੱਚਿਆਂ ਨੂੰ ਅਸਲ ਰੱਖ।
ਹਾਂਜੀ, ਉਹੀ ਨਾ ਮਤਲਬ ਪੇਸ਼ੈਂਸ ਜ਼ਰੂਰੀ ਹੈ ਅੱਜ-ਕੱਲ੍ਹ ਜਨਰੇਸ਼ਨ 'ਚ ਤਾਂ ਬਹੁਤ ਜ਼ਰੂਰੀ ਹੈ। ਤੇ ਇੱਥੇ ਤਾਂ ਮਤਲਬ ਆਲਮੋਸਟ ਸਾਰੇ ਬ ਬੱਚਿਆਂ ਨੇ ਰੱਖੀ ਹੁੰਦੀ ਹੈ ਨਿੱਕੇ ਤੋਂ ਨਿੱਕੇ ਬੱਚੇ ਟਿਊਸ਼ਨਸ ਜਾਂਦੇ ਨੇ ਮੈਂ ਤਾਂ ਕਦੀ ਨਹੀਂ ਰੱਖੀ ਪਲੱਸ ਟੂ 'ਚ ਆ ਕੇ ਰੱਖੀ ਹੈ।
ਹਾਂ, ਨਹੀਂ ਮੈਂ ਵੀ ਮਤਲਬ ਟਿਊਸ਼ਨ ਮੈਂ ਨਹੀਂ ਮੈਂ ਤੇ ਰੱਖੀ ਸੀ, ਨਾਈਨ ਟੈਥ ਈਲੇਵਨ ਚ ਨਹੀਂ ਰੱਖੀ ਸੀ।
ਹੂੰ,
ਟਵੇਲਥ ਚ ਰੱਖੀ ਸੀ, ਫਿਰ ਟਵੇਲਥ ਚ ਵੀ ਮੈਂ ਔਦੀ ਫਿਜਿਕਸ ਦੀ ਰੱਖੀ ਸੀ। ਫਿਜਿਕਸ ਦੀ ਨੀਡ ਲੱਗਦੀ ਸੀ ਤੇ ਫਿਜਿਕਸ ਚ ਰੱਖੀ ਸੀ।
ਚ ਰੱਖੀ।
ਰਿੰਗ ਰੋਲੀ ਆਈ ਆ ਤੇਰੇ ਵਾਸਤੇ, ਜੀ, ਹਾਂ ਮੈਂ ਵੀ ਬਸ,
ਸੀ ਬਸ ਮੈਥ ਦੀ ਟੈਂਨਥ 'ਚ
ਅੱਛਾ ਮੈਂਥ ਵੀ ਰ ਕਿ ਜੇ ਟੈਂਨਥ '
ਕੱਲਾ ਮੈਂ ਤਿੰਨ ਮਹੀਨੇ ਗਈ ਹ ਫੇਰ ਮੇਰੀ ਟੀਚਰ ਲੰਡਨ ਚਲੇ ਗਈ ਤੇ ਚਲੋ ਹੋਰ ਕੀ ਮਤਲਬ ਸੋਚਿਆ ਨੀ ਚਲੋ ਉਹ ਤਾਂ ਮੈਂ ਵੀ ਹਟ ਣਾਈ ਸੀ ਮੈਂਨੂੰ ਇੰਨਾ ਵਰਥ ਨੀ ਲੱਗ ਰਿਹਾ ਸੀ ਕਿ ਮੈਂ ਪੜ੍ਹ ਰਹੀ ਹਾਂ ਕਿਉਂਕਿ ਮੈਂ ਉਹੀ ਸੰਸਕਾਰ ਕਰਨੇ ਹੁੰਦੇ ਸੀ ਉਹੀ ਉੱਥੇ ਕਰਵਾਉਂਦੇ ਸੀ ਤੇ ਬਸ
ਅੱਛਾ ਅੱਛਾ।
ਹੂ
ਹਾਂ ਮੈਂ ਵੀ ਤੇ ਮੇਰਾ ਤੇ ਜਿਵੇਂ ਮੇਰਾ ਤੇ ਟੀਚਰ ਬਹੁਤ ਅੱਛਾ ਸੀ ਮੇਰੇ ਸਕੂਲ ਦੇ ਟੀਚਰ ਸੀ ਉਹ
ਅੱਛਾ ਅੱਛਾ
ਮੈਂ ਸਕੂਲ ਦੇ ਟੀਚਰ ਸੀ, ਤੇ ਜੋ ਸਕੂਲੋਂ ਪੜ੍ਹ ਕੇ ਆਉਂਦੀ ਸੀ। ਟਿਊਸ਼ਨ ਵਿੱਚ ਪੜ੍ਹਦੀ ਸੀ ਤੇ ਇਸ ਕਰਕੇ ਮੇਰੀ ਮੈਥ ਬਹੁਤ ਸਟਰੋਂਗ ਫਿਰ ਮੇਰੀ ਮੈਥ ਬਹੁਤ ਸਟਰੋਂਗ ਹੋ ਗਈ ਸੀ ਔਰ ਵਨ ਮੈਨੂੰ ਰਿਜਲਟ ਦਿਖਿਆ ਵੀ ਸੀ। ਜਦੋਂ ਫਿਰ ਮ ਰਿਜਲਟ ਆਈ ਸੀ ਮੈਥ ਚ ਮੈਂ ਕਾਫੀ ਕੇ ਚੁੜਾਏ ਸੀ।
ਅੱਛਾ ਚਲੋ ਵਧੀਆ ਅਹ ਮਤਲਬ ਇੱਥੇ ਉੱਥੇ ਵੀ ਹੁਣ ਨਾ, ਜਿੰਨਾ ਇੰਸਾਲਮੈਂਟਾ ਹੁੰਦੀਆਂ ਨਾ। ਸਕੂਲ ਦੀਆਂ, ਉੱਥੋਂ ਥੋੜੀਆਂ ਘੱਟ ਹੋਣਗੀਆਂ। ਕੀ ਖਰਚਾ ਟਿਊਟਰਸ ਦਾ ਵੀ।
ਨਹੀਂ ਪਤਾ, ਸਾਡਾ ਤੇ ਮੁਨੂ ਜੀ ਨੇ ਵੀ ਮੇਰੀ ਸਕੂਲ। ਦੀਦੀ ਜੀ, ਇੱਥੇ ਨਾ, ਇੱਥੇ ਟਿਊਸ਼ਨ ਬਹੁਤ, ਆ-ਆ-ਆ, ਮਤਲਬ ਬਹੁਤ ਐਕਸਪੈਂਸਿਵ ਨੇ ਇੱਥੇ
ਹੂ ਹੂ
ਇੱਥੇ, ਜਿਵੇਂ ਮੈਂ ਦੇਖਿਆ ਵੀ, ਮੇਰੀ ਨਾਨੀ ਦਾ ਘਰ ਹੈ ਜਿੱਥੇ। ਉੱਥੇ ਮੈਂ ਟਿਊਸ਼ਨ ਫੀਸ ਪੁੱਛ ਰਹੀ ਸੀ ਬੱਚਿਆਂ ਦੀ ਇੰਨੀ ਜ਼ਿਆਦਾ, ਇੰਨੀ ਜ਼ਿਆਦਾ ਘੱਟ ਸੀ। ਮੈਂ ਕਹਿੰਦੀ ਪਈ ਆ ਕਿ ਉਹ ਜੋ ਟੀਚਰ ਮੁਰਾਦਾਬਾਦ ਆਉਣਾ, ਪੜ੍ਹਾਉਣਾ ਸ਼ੁਰੂ ਹੋ ਗਿਆ, ਉਹ ਤਾਂ ਅੰਬਾਨੀ ਬਣ ਜਾਏਗਾ।
ਅੱਛਾ, ਹ-ਹ, ਨਹੀਂ, ਮਤਲਬ ਇੱਥੇ ਵੀ ਇੰਨੀ ਨੀ ਹੈ, ਸਾਡੇ ਇੱਥੇ ਫਿਫਟੀਨ ਹੰਡਰਡ ਤੋਂ ਇੱਕ ਸਬਜੈਕਟ ਹੈ, ਮਤਲਬ ਫਿਫਟੀਨ ਹੰਡਰਡ ਇੱਕ ਸਬਜੈਕਟ
ਅੱਛਾ, ਨਹੀਂ ਸਾਡੇ ਇਥੇ ਜ਼ਿਆਦਾ ਹੈ। ਸਾਡੇ ਇੱਥੇ ਦੋ-ਦੋ ਤੇ ਮਿਨੀਮਮ ਹੈ।
ਅੱਛਾ, ਮਤਲਬ ਇੱਕ ਸਬਜੈਕਟ ਦਾ
ਹਾਂ, ਦੋ ਹਜ਼ਾਰ।
ਆਹ ਹਾਂ ਬਸ ਫ਼ਿਰ ਉਹ ਤਾਂ ਉਹ ਹੋਏਗਾ ਨਾ
ਸੋਚੋ, ਅ ਹਨ ਨਾ, ਸੋਚੋ ਅਗਰ, ਜਿਵੇਂ ਕਿ ਮੇਰੇ, ਜਿਵੇਂ ਟਵੈਲਥ ਦੇ ਦੋ ਬੈਚ। ਲਗਾਉਂਦੇ ਸੀ, ਮੇਰੀ ਫਿਜ਼ਿਕਸ ਵਾਲੇ ਸਰ।
ਹਮ-ਹਮ
ਠੀਕ ਹੈ। ਦੋ ਬੈਚ ਲਗਾਉਂਦੇ ਸੀ, ਫਿਜ਼ਿਕਸ ਵਾਲੇ ਸਰ, ਤੇ ਦੋ ਹਜ਼ਾਰ। ਮੰਨ ਲਓ, ਪਰ ਬੱਚਾ ਹੈ, ਤੇ ਸੱਤਰ ਬੱਚਾ ਕਿੰਨਾ ਹੈ? ਸੱਤਰ ਬੱਚਿਆ ਤੋਂ ਕਿੰਨਾ। ਕਮਾ ਰਹੇ ਹੋ। ਮੇਰੇ ਬੈਚ 'ਚ ਸੱਤਰ ਬੱਚਾ ਸੀ, ਸੱਤਰ ਨਹੀਂ ਤਾਂ ਚਲੋ ਪੰਜਾਹ ਲਾ ਲਓ।
ਅੱਛਾ।
ਪੰਜਾਹ ਬੱਚਾ ਮੇਰੇ ਬੈਚ। ਪੰਜਾਹ ਬੱਚਾ ਫਿਰ ਦੂਸਰੇ ਸ਼ ਸ਼ਾਮ ਵਾਲਾ ਬੈਚ ਆਉਂਦਾ ਹੈ। ਠੀਕ ਆ, ਫਿਰ ਉਹ ਇਲੈਵਨ ਦੇ ਵੀ ਦੋ ਬੈਚ ਲਗਾ ਦੇ ਸੀ। ਇਲੈਵਨ ਦੇ ਸਾਡੇ ਤੋਂ ਜ਼ਿਆਦਾ ਬੱਚੇ ਸੀ। ਉਹਨਾਂ ਦੀ ਵੀ ਫੀਸ ਇੰਨੀ ਹੈ, ਦੋ ਹਜ਼ਾਰ। ਤੇ ਪਾ ਕਹਿ ਤੇ ਰਹੀ, ਉਹ ਪੜ੍ਹਾਉਂਦੇ ਹੀ ਨੇ, ਮਤਲਬ ਉਹ। ਹੋਰ ਕੋਈ ਕੰਮ ਨਹੀਂ ਕਰਦੇ। ਉਹ ਬਸ ਚਾਰ ਘੰਟੇ ਅ ਸੈਂਟਰ ਆਉਂਦੇ ਸੀ। ਉਹਨਾਂ ਸਾਡਾ ਨਾ, ਅਹ, ਉਹ ਵੱਡਾ ਜਿਹਾ, ਉਹਨਾਂ ਨੇ ਹਾਲ ਦਿੱਤਾ ਦਾ ਸੀ। ਜਿਵੇਂ ਹੋਲ ਹੁੰਦਾ ਹੈ ਨਾ ਉਹ ਹੋਲ। ਇੱਦਾਂ ਦਾ ਸੀ, ਕਾਫ਼ੀ ਵੱਡਾ ਹਾਲ ਸੀ, ਤੇ ਉਹ ਉਹਨਾਂ ਨੇ ਇੱਕ ਇੱਥੇ ਹੈਗਾ।
ਕਿ ਸਕੂਲ ਵੀ ਪੜ੍ਹਾਉਂਦੇ ਨੇ ਫਿਰ ਟਿਊਸ਼ਨਸ ਵੀ ਪੜ੍ਹਾਉਂਦੇ ਨੇ ਅਤੇ ਇਨਕਮ ਤਾਂ ਇੱਥੋਂ ਹੀ ਬਣ ਜਾਂਦੀ ਹੈ
ਹਾਂ ਨਹੀਂ ਪਰ ਜੋ ਮੇਰਾ ਟਿਊਸ਼ਨ ਟੀਚਰ ਸੀ ਨਾ ਥੋੜ੍ਹਾ ਓਲਡ ਏਜ ਸੀ ਮਬ ਉਮਰ ਦੇ ਸੀ ਤੇ ਮਤਲਬ ਉਹ ਲੱਗਦਾ ਨ ਸੀ ਉਮਰ ਦੇ ਕਾਫੀ ਫਿਟ ਨੇ ਉਹਨਾਂ ਦੀ ਆਵਾਜ਼ ਇਨੀ ਤੇਜ ਮਤਲਬ ਉਹ ਮਾਈਕ ਤੇ ਨਹੀਂੀ ਬੋਲਦੇ ਸੀ ਉਹ ਟੀਚਰ ਮਾਈਕ ਯੂਜ ਕਰਦੇ ਸੀ ਉਹ ਸਾਡੇ ਟੀਚਰ ਮਾਈਕ ਨੀ ਯੂਜ ਕਰਦੇ ਸੀ ਔਰ ਉਹਨਾਂ ਦੀ ਆਵਾਜ਼ ਥੱਲੇ ਗਰਾਂਡ ਤੱਕ ਜਾਂਦੀ ਜਿੱਥੋਂਤਲਬ ਸੈਂਟਰ ਸ਼ੁਰੂ ਹੁੰਦਾ ਪਾਰਕਿੰਗ ਪਾਰਕਿੰਗ ਏਰੀਆ ਤੱਕ ਉਹਨਾਂ ਦੀ ਆਵਾਜ਼ ਜਾਂਦੀ ਸੀ ਇੰਨੀ ਤੇਜ਼ ਆਵਾਜ਼ ਸੀ ਉਹਨਾਂ ਦੀ
ਅੱਛਾ ਅੱਛਾ
ਤੇ ਉਹ ਫੇਰ ਬਸ ਸੋਚੋ ਉਹ ਤਿੰਨ ਘੰਟੇ ਇੱਥੇ ਆਉਂਦੇ ਸੀ ਸੈਂਟਰ ਤੇ ਤੇ ਤਿੰਨ ਘੰਟੇ ਚੋਂਈ ਉਹ ਕਿੰਨੇ ਕਮਾ ਲੈਂਦੇ ਆ ਮਹੀਨੇ ਦੇ
ਹਾਂ ਬਸ ਮਤਲਬ ਕਿੱਦਾਂ ਹੁਣ ਇੱਥੇ ਵੀ ਇੱਦਾਂ ਹੀ ਹੈ ਕਿ ਹਰ ਇੱਕ ਬੱਚਾ ਟਿਊਸ਼ਨ ਜਾਂਦਾ
ਹੋਰ ਡੋਪ ਪਤਾ ਕਿੰਨਾ ਸੀ ਟੀਚਰ ਦਾ ਆਪਣਾ ਪਰਸਨਲ ਅਸਿਸਟੈਂਟ ਲੈ ਕੇ ਆਉਂਦਾ ਸੀ ਹਮ ਹੋਰ ਪਰਸ ਨਾਲ ਆਪਣੇ ਅਸਿਸਟੈਂਟ ਲਾਈਕ ਕਹਿੰਦੇ ਸੀ ਇੱਕ ਅੰਕਲ ਜੀ ਹੈਗੇ ਸੀ ਉਹ ਸਰਦੇ ਸਾਰੇ ਕੰਮ ਕਰਦੇ ਸੀ ਮਤਲਬ ਪਸਟ ਡਰਾਈਵਰ ਵੀ ਸੀ ਹਾਂ ਕੁਛ ਹੋਮ ਟਿਊਸ਼ਨ ਵੀ ਪ੍ਰੋਵਾਈਡ ਕਰਦੇ ਆ ਬਸ ਮੈਂ ਤੇ ਇਹੀ ਕਹਿੰਦੀ ਹਾਂ ਮੈਂ ਤੇ ਇਹੀ ਕਹਿੰਦੀ ਹਾਂ ਕਿ ਜੋ ਸਬਜੈਕਟ ਨਾ ਉਹਦੇ ਅੰਦਰ ਨੌਲੇਜ ਨੂੰ ਇਨਹਾਂਸ ਇਹਨਾਂ ਕਰ ਲ ਇਨਾ ਜ਼ਿਆਦਾ ਉਹਦੀ ਨੌਲੇਜ ਲੈਲੋ ਕਿ ਤੁਹਾਨੂੰ ਕੁਛ ਨਾ ਕਰ ਪਾਏ ਤੇ ਸੈਂਟਰ ਤੇ ਪੜ੍ਹਾ ਲੋ
ਹਮ
ਕਾਫੀ ਪੈਸਾ ਹੈ
ਇਹ ਤੇ ਹੈ ਮਤਲਬ ਮਤਲਬ ਇੱਕ ਨਾ ਬੈਕਅਪ ਬੈਕਅਪ ਪਲੈਨ ਹੁੰਦਾ ਹੈ
ਹਾਂ ਪਰ ਇਹਦੇ ਬੱਚਾ ਫਿਰ ਉਹਦੇ ਕੋਲ ਹੀ ਜਾਂਦਾ ਜਿਨਾਂ ਕੋਲ ਨੌਲੇਜ
ਨੋਲੇਜ ਹੈ ਹਾਂ ਜਿੰਨਾ ਕੁ ਟੈਕਨਿਕਸ ਆ ਨਾ ਪੜ੍ਹਉਣ ਦੀ ਉਹੀ ਅੱਛਾ ਪੜ੍ਹਾ ਸਕਦਾ ਹੈ
ਹਾਂ ਤੇ ਅਸੀਂ ਇਹ ਤੇ ਜਿਨਾਂ ਕੋਲ ਅਸੀਂ ਮਤਲਬ ਅਸੀਂ ਟਿਊਸ਼ਨ ਲਖਾਈ ਦੀ ਸੀ ਸਾਡੇ ਸਕੂਲ ਦੇ ਵਿੱਚ ਆਏ ਅਸੀਂ ਸਭ ਨੇ ਇਹ ਮੁਰਾਦਾਬਾਦ ਦਾ ਬੜਾ ਮੰਨਿਆ ਹੋਇਆ ਟੀਚਰ ਸੀ ਇਹ ਕੋਟਾ ਪੜ੍ਹਾ ਮਤਲਬ ਕੋਟਾ ਤੋਂ ਇਹਨਾਂ ਨੂੰ ਫਿਜਿਕਸ ਦੇ ਟੀਚਰ ਦੇ ਪੜ੍ਹਦੇ ਸੀ ਨਹੀਂ ਜਾਂਦੇ ਸੀ ਕਿਉਂਕਿ ਇਹ ਆਪਣੇ ਸੈਂਟਰ ਪਰ ਤੁਹੀ ਕਿੰਨਾ ਕਮਾ ਲੈਂਦੇ ਆ ਇਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ
ਉਹੀ ਨਾ ਨੀਡ ਪੂਰੀ ਹੋ ਜਾਂਦੀ ਆ ਫਿਰ ਤਾਂ ਹਮ
ਤੇ ਐਸਾ ਵੀ ਨਹੀਂ ਹੈ, ਔਰ ਕੁਛ ਫੇਰ, ਉਨਾਂ ਦਾ ਜੋ ਬੇਟਾ ਸੀ ਬੇ ਤਾ ਵੀ ਇੰਜੀਨੀਅਰ ਉਹਨਾਂ ਦਾ ਓ ਬਾਹਰ ਰਹਿੰਦਾ ਐ, ਆਪਾਂ ਦੂਸਰੀ ਕੰਟਰੀ ਰਹਿੰਦਾ ਓ।
ਅੱਛਾ ਅੱਛਾ।
ਵੈਸੇ ਕੋਚਿੰਗ ਵਿੱਚ ਤੇ ਬਹੁਤ ਕਮਾਈ ਅਗਰ ਕੁਛ ਨਹੀਂ।
ਹੂ ਹੂ ਉਹੀ ਨਾ ਕੋਚਿੰਗ ਅੱਜ ਕਲ ਮਤਲਬ। ਬਹੁਤ ਚੱਲਦੀ ਵੀ ਟਵਿਟਰ ਹੀ ਬਣਦੇ ਨੇ ਸਾਰੇ ਟਵਿੱਟਰ।
ਚਲੋ ਠੀਕ ਐ ਲਾਣਾ ਚੱਕਰ ਓ।
ਹਾਂਜੀ ਹਾਂਜੀ ਓਕੇ।